ਸਸੀ ਕਾਲ ਹਾ ਕੀ ਕਰ ਰਹੀ।
ਕੋਛ ਨੀ ਬੈਠੇ ਇ ਬਾਰ ਅਵਾਜ਼। ਤੇ ਅਸੀਂ ਸੋਚਿਆ ਕਿਤੇ ਲੱਗੀ ਹੋਣੀ ਏ ਕਰਕੇ। ਅਚਾਨਕ ਬਾਹਰ ਨਿਕਲੇ ਤੇ ਦੇਖਿਆ ਓ ਨਾਲੇ ਦੀ ਸਫ਼ਾਈ ਹੋਣਡੀ ਸੀ।
ਅੱਛਾ, ਚਲੋ ਵਧੀਆ ਸਫ਼ਾਈ ਹੋਣ ਲੱਗੀ।
ਹਾਂ, ਦੱਸੇਆ ਤੇ ਓ ਫਿਰ ਨ ਨਿਕਲੇ ਬਾਹਰ ਤੇ ਉਨੂੰ ਕਿਆ ਕਿ ਇੱਧਰ ਪਾਣੀ ਨਿਕਲਦਾ ਸਾਡਾ ਤੇ। ਥੋੜਾ ਹਟਾ ਕੇ ਮਤਲਬ ਕਰੋ ਰੱਖੋ ਮਿੱਟੀ। ਕੇ ਪਾਣੀ ਕਿੱਥੋਂ ਨਿਕਲਣਾ ਮੂੰਹਾਂ ਖਰਾਬ ਕਰ ਦੇਣਾ ਬੰਦ ਤੁਸੀਂ ਨਈ ਨਈ। ਕੇਂਦੇ ਮੈਂ ਤੇ ਉੱਤੇ ਹੀ ਰੱਖਣ ਡਿਆ ਮੈਂ ਥੱਲੇ ਥੋੜ੍ਹੀ ਰੱਖਣ ਡਿਆ। ਕਰਨ ਲੱਗ ਗਿਆ ਤੇ। ਪੂਰਾ ਉਹੀ ਪਾਣੀ ਪਾਣੀ ਹੋਇਆ ਪਿਆ ਪੂਰਾ ਇੱਥੇ ਤੇ ਪੈਲੀਆਂ ਭਰੀਆਂ ਪਈਆਂ। ਪਾਣੀ ਨਾ। ਹਾਂ, ਬਿਨ ਬਾੜ ਆਈ ਹਲਾਤ ਹੋਏ ਪਏ ਸਾਡੇ।
ਅੱਛਾ। ਹਮ ਇੱਥੇ ਵੀ ਤਾਂ ਬਦਲ ਗਰਜੀ ਜਾਣ ਡਿਆ ਵਾ ਮੀਂਹ ਹਾਲੀ ਪੈਣ ਨੀ ਡਆ ਗਰਜ ਗੁਰਜ ਕੇ ਹਟ ਜਾਣਾ ਲੱਗਦਾ ਹੂੰ ਕਦੋਂ ਦਾ ਗਿਰਜਣ ਡਿਆ ਵਾ
ਨਹੀ ਇਥੇ ਤੇ ਗਰਜ ਗਰਜ ਕੇ ਬਰਸ ਹਟੇ ਸਵੇਰੇ
ਅਛਾ ਉਹ ਗਰਜਣ ਡਿਆ ਵਾ ਵੇਖੋ ਸੋਚਣ ਡਿਆ ਵਰੋਏਗਾ ਪਰ ਵਰਨ ਨੀ ਡਿਆ
ਹਾਂ
ਹਾਂ ਪਰ ਉਹੀ ਕਹਿਦੇ ਨਾਈ ਵਰੇ ਤਾਂ ਠੀਕ ਆ।
ਉਹੀ ਨਾ ਤੇ ਉਹ ਤੇ ਆਪਸ ਹੀ ਆਖਣ ਡ ਸਗੋਂ ਨਹੀ ਵਰਨ ਤੇ ਠੀਕ ਸੀ ਅਜ ਵਰ ਕਿ ਸਗੋ ਜਿਆਦਾ ਗਰਮੀ ਹੋ ਗਈ।
ਅਛਾ ਹਾਂ ਇਹਨੂੰ ਕਹਿਣ ਟਿਊਸ਼ਨ ਜਾਣਾ ਨਾ ਉਹੀ ਮੈ ਕਿਉਈ ਕੱਪੜੇ ਪਾ ਕੇ ਜਾਏਗੀ ਚੇਂਜ ਕਰੇਗੀ ਟਊਸ਼ਨ ਦਾ ਟਾਈਮ ਹੋਈ ਜਾਣ ਡਿਆ। ਹਾਂ ਓਹੀ ਲੰਗ ਤੇ ਚਾਰੇ ਹੋਣੇ ਬੱਚੇ ਮੀਂਹ ਚਾਲੂ ਦੇ ਦਿੰਦੇ ਰਹਿ ਜਈਏ।
ਆਹੋ ਬੱਚਿਆਂ ਨੂੰ ਤੇ ਛੁੱਟੀ ਦਾ ਬਹਾਨਾ ਚਾਹੀਦਾ।
ਛੁਟੀ ਦਾ ਬਹਾਨਾ ਚਾਹੀਦਾ ਸਵੇਰੇ ਸਕੂਲ ਦੀ ਵੀ ਛੁੱਟੀ ਸੀ।
ਅਛਾ
ਹਾਂ ਤੇ ਅਜ ਹੁਣ ਟਿਊਸ਼ਨ ਵਿ ਜਾਓਗੇ। ਅਜ ਕੁਛ ਬੱਖਰੀ ਦੇ ਕੇ ਕੀ ਆ ਪਤਾ ਨੀ ਕੀ ਅਜ ਉਹੀ ਆ ਕੁਛ ਉਹਦੀ ਹਾਂ ਓਦੀ ਛੁਟੀ ਵੀ ਸਕੂਲ ਬੰਦ ਸੀ। ਮੰਮਾ ਕਲ ਵੀ ਪੀਟੀ ਆ ਮੈ
ਛੁਟੀ ਕਲ ਵੀ ਪੀ ਟੀ ਐਮ ਦੇ ਬਾਅਦ ਫੇਰ ਫਿਰ ਐਤਵਾਰ ਹੂਣ ਲਗਾਤਾਰ ਛੁੱਟੀਆਂ ਮਤਲਬ ਦੋ ਤਿੰਨ ਦਿਨ ਹਾਂ ਅਛਾ ਉਹੀ ਤੇ ਦੋ ਤਿੰਨ ਦਿਨ ਲਗਾਤਾਰ ਛੁੱਟੀਆਂ ਹੋ ਗਆਂ।
ਸੁੱਤੇ ਨੀ ਦੁਪਹਿਰੇ ਸੁੱਤੇ ਨੀ
ਨਹੀ ਕਿਥੇ ਸੋਦੇ ਬੱਚੇ ਲੋਂਗ ਮੇਰੀ ਤਈ ਬੱਦਲ ਹਵਾ ਚਾਲੂ ਹੋਇ-
ਹੂੰ
ਤੇ ਉਹ ਬਸ ਉਤੇ ਵੇਖ ਲਿਆ ਹਵਾ ਚਲਣਡੀ ਭਜੇ ਗ ਛਤ ਉਤੇ
ਹੂੰ -
ਫੇਰ ਉਤੇ ਜਾ ਕੇ ਬਹਿਣਾ ਪਿਆ ਤਿੰਨੋ ਹੀ ਉਤੇ ਚੜ ਗਏ ਸੀ ਤੇ ਉਹ ਫਿਰ ਵੇਖਦੇ ਰਹੇ ਫੇਰ- ਪੰਗੇ ਪੁਗੇ ਲੈਦੇ ਰਹਿਦੇ ਇਧਰ ਉਧਰ ਤੇ ਉਹ ਖੇਡ ਜਾਣ ਡੇ ਚੋ ਮਿੱਟੀ ਕਢ ਕਢ ਕੇ ਕਰਨ ਡੇ ੲਦਰ ਉਦਰ ਗਮਲਿਆਂ ਤੋ ਖ ਡਣਡੇ ਨਹੀ ਤੇ ਉਹ ਗਮਲੇ ਵੇਚਣ ਵਾਲਾ ਖੇਡਣ ਡੇ ਜਾਣ ਚੁਕ ਚੁੱਕ ਕੇ ਗਮਲੇ ਦੇ ਹੀ ਜਾਣ ਡੇ ਲਾਂ ਮੈ ਹੋਰ ਸੁੱਟ ਕੇ ਖਰਾਬ ਕਰਨੇ- ਗਮਲੇ ਮੇਰੇ ਜਾੜ ਜੜੇ ਲਾਤੀ ਮੈ ਖਰਾਬ ਕਰਕੇ ਰੱਖ ਦੇਣਾ ਫੇਰ ਕਦੀ ਵਿਚ ਹਾਂ, ਕਦੀ ਡਰਮ ਵਿਚ ਵੜ ਜਾਣਦਿਆਂ ਡਰਮ ਚ ਪਲਟੀ ਹੋਣ ਦੇ ਵੜਕੇ ਕੱਪੜੇ ਧੋਣ ਵਾਸਤੇ ਉਤੇ ਰਖੇ ਹੁੰਦੇ ਨਾ ਡਰਮ
ਹੂੰ -ਹੂੰ
ਫੇਰ ਉਹਦੇ ਵਿਚ ਵੜ ਕੇ ਤੇ ਓਚ ਪਲਟੀਆਂ ਮਾਰਨ ਦੇ ਰਹਿਣ ਦ ਨੂੰ ਆਪੇ ਵਿਚ ਅੰਦਰ ਵੜ ਕੇ ਤੇ ਹੂੰ ਏਤਰਾਈ ਹੀ ਬਸ ਪੰਗੇ ਲਈ ਜਾਣ ਦਈ ਫੇਰ ਥੱਲੇ ਲੈ ਕੇ ਆਈਂ। ਮੈ ਹੋਰ ਪੰਗੇ ਲੈ ਲੈ ਤੇ ਬਸ ਫੇਰ ਹੋਰ- ਸੇਆਪਾ ਅਗੇ ਏਤਰਾਈਂ ਈ ਕੱਲ ਹਾਂ, ਕੱਲ ਕੇ ਪਰਸੋਂ ਏਤਰਾ ਈ ਛੱਤ ਖੇਡਣ ਦ‌ਈ
ਹੂੰ
ਤੇ ਪਤਾ ਨੀ ਹੁਣ ਇਨੇ ਪੱਥਰ ਸੁੱਟਿਆ ਕੇ ਕਿੰਨੇ ਸੁੱਟਿਆ ਤੇ ਉਹਨਾਂ ਨੇ ਇਹਨੂੰ ਵੇਖ ਲਿਆ ਕਿ ਇਹਨੇ ਸੁੱਟਿਆ ਕਰਕੇ ਤੋਂ ਹੀ ਫੇਿਰ ਬੋਲਣ ਲੱਗ ਗਏ ਉਹਨੂੰ ਕਿ ਵੈਸੇ ਪੱਥਰ ਫੇਕ ਤੇ ਉਹ ਕਾਰ ਚ ਲੱਗ ਗਿਆ ਵਾ ਕਰਕੇ ਤੇ ਉਹੀ ਬੋਲਣ ਵਲਣ ਡਏ ਸੀ ਡੱਟਣ ਡੇ ਸੀ ਫਿਰ ਥੱਲੇ ਭੱਜੀ ਆਈ ਰੋਂਦੀ
ਹੂੰ
ਫੇਰ ਆਪਣੇ ਪਾਪਾ ਨੂੰ ਲੈ ਕੇੇ ਇਹਦੇ ਨਾਲ ਤਾਂ ਗਿਆੱਤਗਰ ਕੋਈ ਵੀ ਨੀ ਸੀ ਉੱਤੇ ਚਲੇ ਗਏ ਸੀ। ਉਹਨਾਂ ਨੂੰ ਥੈਲੇ ਬੋਲ-ਬੋਲ ਕੇ
ਅੱਛਾ ਕੌਣ ਛੋਟੀ ਵਾਲੀ
ਹਾਂ, ਨਹੀਂ ਰੀਤ, ਰੀਤ ਵੱਡੀ ਵੱਡੀ ਨੇ ਅੱਛਾ, ਵੱਡੀ ਨੇ ਹਾਂ
ਹੂੰ
ਵੱਡੀ ਨੇ ਪੰਗੇ ਹੋਈ ਫੇਰ ਏਨੂੰ ਬੋਲਿਆ ਵਾ ਕੇ ਕੀ ਖੇਲਣਾ ਹੁੰਦਾ ਤੇ ਆਰਾਮ ਨਾਲ ਖੇਡੋ ਪੱਥਰ ਉੱਤੇ ਨੀ ਸੁਟਣਾ ਏਦਰ ਦੇ ਛੱਤਾਂ ਤੇ ਮ ਸਾਡੀ ਵੀ ਘ ਤੇ ਕੋਈ ਮਾਰੇਗਾ। ਤੇ ਫੇਰ ਬੋਲਾਂਗੇ ਨਾ
ਉਹ ਤੇ ਹੈ ਈ ਆ ਅੱਜ ਤੁਸੀਂ ਮਾਰੋ ਕੱਲ ਨੂੰ ਓ ਮਾਰਨਗੇ
ਹਾਂ, ਵਹੀ ਨਾ ਕੱਲ ਨੂੰ ਮਤਲਬ ਉਹੀ ਮੈਂ ਕਿਆ ਸਾਡੀ ਗੱਡੀ ਨੂੰ ਵੀ ਇਸ ਤਰ੍ਹਾਂ ਕੋਈ ਮਾਰੇ ਸਕੂਟੀ ਨੂੰ ਬਾਈਕ ਨੂੰ ਤੇ ਕੋਈ ਮਤਲਬ ਤਾਂ ਅਸੀਂ ਵੀ ਬੋਲਾਂਗੇ ਕਿ ਬੱਚਿਆਂ ਨੂੰ ਡਾਂਟਾਗੇਈ ਮੈਂ ਕੋਈ ਵੀ ਹੋਵੇ ਡਾਟੇਗਾ ਹੀ ਮੈਂ ਖੇਡਣਾ ਤਾਂ ਆਪਣਾ ਤੁਸੀਂ ਲੋੋਂ ਖੇਡੋ ਆਰਾਮ ਨਾਲ ਇਦਾਂ ਥੋੜੀ ਪੱਥਰ ਸੁਟ, ਸੁਟ ਕੇ ਇਧਰ -ਉਧਰ ਖੇਲਣਾ ਹੂੰ ਹੂੰ ਉਹੀ ਫਿਰ ਬੋਲਿਆ ਤੇ ਉਈ ਬਾਕੀ ਫਿਰ ਜਿਹੜੀਆਂ ਅਸੀ ਹੋਰ ਵੀ ਨਾਲ ਦੀਆਂ ਉੱਥੇ ਚੜੀਆਂ ਸੀ। ਉਹ ਭੱਜ ਗਈਆਂ। ਇਹ ਕਲੀ ਉਥੇ ਉਈ ਫਿਰ ਸਮਝਾਇਆ ਮੈਂ ਕਿਹਾ ਤਰ੍ਹਾਂ ਪੰਗੇ ਲ ਮਤਲਬ ਪੰੰਗੇ ਲਓਗੇ। ਮੈਂ ਕਿਹਾ-ਸਭ ਭੱਜ ਜਾਂਦੇ ਆ ਏਸ ਟਾਈਮ ਤੇ ਫਿਰ ਮੈਂ ਕੋਈ ਨੀ ਲਾਗੇ ਖਲਉਂਦਾ ਵਾ ਉਹਨਾਂ ਨੂੰ ਸੋਚਾ ਸਾਨੂੰ ਨਾ ਡੱਟ ਪਵੇ ਕਰਕੇ ਤੇ ਭੱਜ ਗਏ ਆ ਨਾ ਏ ਫੇਰ ਕੱਲੀ ਦਾਈ ਸੀ ਉਥੇ ਨਾ ਹੀ ਉਈ ਫਿਰ ਤਾਂ ਕਰਕੇ਼ ਫਿਰ ਉਤੇ ਚੱਲ ਗਈ‌। ਮੈਂ ਕਿਹਾ-ਹੋਰ ਪੰੰਗੇ ਲਿੰਦੇ ਦੀਵਾਲਾਂ ਤੇ ਚੜ, ਚੜ ਬਹਿ ਜਾਂਦੇ ਆ ਤੇ ਇਨੇ ਜਣੇ ਗਿਰ- ਗੁੂਰ‌ਈ ਜਾਵੇ ਸਿਆਪਾ
ਹੂੰ
ਸੁਣਨਾ ਹੈਂਨੀ ਜਿੰਨਾ ਵੀ ਮਨਾ ਕਰੋ ਫੇਰ ਇਨਾਂ ਨੇ ਉਹੀ ਸਭ ਕਰਨਾ
ਨ‌ਈ ਫੇਰ ਵੀ ਜਿੱਥੇ ਡਰਯਾ ਹੈ ਹੀ ਆ ਤੇ ਫੇਰ ਥੋੜਾ ਚੰਗੀ ਤਰ੍ਹਾਂ ਸਮਝਾਇਆ ਕਰੋ ਵੀ ਐਵੇਂ-ਮੈਂ ਜਾਣੀਆਂ ਡਿੱਗ ਜਾਵੇ ਫੇਰ ਕਿੰਨੀਆਂ ਕਿਸ ਤਰ੍ਹਾਂ ਸੱਟ ਲੱਗਦੀਆਂ ਵੇਖ
ਉਹਹੀ ਨਾ ਉਹਹੀ ਤੇ ਹੁਣੇ ਤਾਂ ਹੁਣੇ ਵੀ ਜਾਣ ਡ ਤ ਉੱਤ ਪੰੰਗੇ ਲੈਣ ਡਈ ਉਹ ਉਹਨਾਂ ਦਾ ਕੱਪੜੇ ਸੁਕਾਉਣ ਵਾਲਾ ਲੱਗਾ ਜਿੜਾ ਐਂਗਲ ਜਹਾ ਉਹਦੇ ਚ ਰੱਸੀ ਬਣ ਲਈਆ। ਆਪਣੇ ਲਕ ਚ ਰੱਸੀ ਬਣ ਕੇ ਤੇ ਏਤਰਾ ਥੱਲੇਮੀਨ ਛਣਡੀ ਮੈਂ ਰੱਸੀ ਛੋਡ ਕੇ ਤੇਰਾ ਮੂੰਹ ਨੀੱ ਵਏਗਾ, ਥੱਲੇ ਜਾ ਕੇ
ਹਾਏ ਰੱਬਾ
ਹਾਂ, ਹਾਂ ਇੱਕ ਦ ਇੱਕਦਮ ਪੰੰਗੇ ਲੈਣੇ ਆ ਤਾਂ ਹੀ ਮੈਂ ਥੱਲੇ ਆਉਣ ਲੱਗੀ ਫਿਰ ਮੈਂ ਨਾਲ ਹੀ ਲੈ ਕੇ ਆਈ ਮੈਂ ਚਲੋ ਥਲੇ ਹਾਂ।
ਹੂ
ਹੂ, ਬਿਜਲੀ ਵੀ ਉਹ ਬਿਜਲੀ ਕਹਿਣ ਡੀ, ਬੱਤੀ ਵੀ ਚਮਕਣ ਡਈ ਹੂ ਹੂ ਗੋਲੀ ਨਾ ਹੋ ਜਾਈਂ ਕਿਥੇ
ਜਾਊਗੀ ਸਾਡੀ ਵੀ ਚਲੇ ਗੀ ਸੀ ਸਵੇਰੇ ਜਦੋਂ ਮੀਂਹ ਵਰਿਆ ਚਲੇ ਗਈ ਸੀ ਫੇਰ ਇਹ ਕਹਿੰਦੇ ਤਾਰ ਉ ਤੇ ਨੀ ਹਿਲ ਗਈ ਕਿਤੇ, ਫੇਰ ਦੇਖ ਕੇ ਆਏ ਬੋਲਦੇ ਨਹੀਂ ਤਾਰ ਤੇ ਸਹੀ ਆ ਬੱਤੀ ਗਈ ਲੱਗਦਾ
ਹੂ
ਫਿਰ ਬਹੁਤ ਦੇਰੀ ਬਾਦ ਆਈ
ਅੱਛਾ।
ਇਨਵੇਟਰ ਦਾ ਵੀ ਪਤਾ ਨੀ ਸਵਿਚ ਕਿੱਦਾਂ ਬੰਦ ਪਯਾ ਹੋਇਆ ਸੀ ਤੇ ਉਹ ਇਨਵੇਟਰ ਇੱਕ ਤੇ ਖਤਮ ਹੋ ਗਈ ਲਾਈਟ ਨ, ਕਹਿੰਦੇ ਇੰਨੀ ਜਲਦੀ ਕਿੱਦਾਂ ਖਤਮ ਹੋਇਆ ਤੇ ਜਾ ਕੇ ਵੇਖਿਆ ਤੇ ਸਵਿਚ ਬੰਦ
ਅੱਛਾ ਜਾਣ ਲੱਗੇ ਫੇਰ ਬੰਦ ਕਰਕੇ ਗਏ ਹੋੁਣੇ
ਨਹੀਂ ਅਸੀਂ ਨੀ ਕੀਤਾ ਉਹ ਬਾਅਦ ਚ ਵੀ ਲੱਗਦਾ ਆਏ ਬੱਚੇ ਬੁੱਚੇ ਜਾਂ ਕਰ ਗਏ
ਅੱਛਾ
ਹਾਂ
ਹਾਂ
ਹੁੰ
ਫੇਰ ਵੀ ਕਲੇਯਾ ਨੇ ਡੀ ਸੀ ਲਾਈਟ
ਹਾਂ ਛੇਤੀ ਮਤਲਬ ਹੋਗੀ ਡਾਊਨ
ਅੱਛਾ ਅੱਛਾ
ਫਿਰ ਚਾਲੂ ਕੀਤਾ ਚਾਰਜ ਚਾਰਜ ਨੀ ਹੋਣ ਡਿਆ ਸੀ ਨਾ, ਕੀਤਾ ਸਵਿਚ ਬੰਦ ਕਰਕੇ
ਅੱਛਾ ਅੱਛਾ ਪਾਣੀ ਵਾਣੀ ਹੈਗਾ ਵੇਖ ਲਿਆ, ਚੈੱਕ ਕੀਤਾ ਹੀ
ਪਾਣੀ ਤੇ ਜਾਣ ਲੱਗੇ ਪਾ ਪੁੂ ਕੇ ਗਏ ਸੀ
ਅੱਛ ਪਾਕੇ ਗਏ ਸੀ ਹੂ ਹੈ ਏ ਵੇਂ ਕਹਿੰਣ ਡੇ ਐ, ਲਗਵਾ ਲਗਵਾਓ ਇਨਵੇਟਰ
ਹਾਂ ਇਨਵੇਟਰ ਚਾਹੀਦਾ, ਬੱਚੇ ਆ ਛੋਟੇ ਜਿੱਦਾਂ ਹਾਂ ਕਿਉਂਕਿ ਲਾਈਟ ਪੱਖਾ ਏਹ ਤੇ ਕੰਮ ਸੇ ਕੰਮ ਚੱਲੇ
ਹੂ ਨਾ ਪੱਖਾ ਚਲੇ, ਤਾਂ ਵੀ ਲਾਈਟ ਵੀ ਚਲਦੀ ਰਹੇ ਤਾਂ ਵੀ ਬਹੁਤ ਐ
ਰੋਟੀ ਰਾਟੀ ਤੋਂ ਤੰਗੀ ਹੋ ਜਾਂਦੀ ਨਾ, ਫਿਰ ਬਿਨਾਂ ਬੱਤੀ ਤੋਂ ਰੋਟੀ ਕਿੱਦਾਂ ਬਣਾਉਗਾ
ਹੋਇਆ ਰਸੋਈ ਚ ਉਹ ਜਿੱ ਤ ਲਾਈਟ ਗੋਲ ਹੁੰਦੀ ਤੇ ਜਲ ਜਾਂਦਾ, ਔ ਵਾਲਾ ਬਲਬ ਲਗਾਇਆ ਹੋਇਆ ਲੈ ਹਾਂ ਹਾਂ ਚੱਲ ਜਾਂਦਾ ਵਾ ਰੋਟੀ ਰੋਟੀ ਕੰਮ ਕੁਮ ਕਰਦੇ ਤੱਕ
ਅੱਛਾ
ਹੂ ਬਹੁਤ ਜ਼ਿਆਦਾ ਦੇਰ ਕੱਟੀ ਦਾ, ਫਿਰ ਦਿੱਕਤ ਹੁੰਦੀ ਉਸ ਤਰ੍ਹਾਂ ਚੱਲ ਹੀ ਜਾਂਦਾ
ਹੂ
ਦੋ ਤਿੰਨ ਘੰਟੇ ਤੇ ਕੱਢੀ ਦਿੰਦਾ ਲੱਗਦਾ ਤਿੰਨ ਚਾਰ
ਹਾਂ ਠੀਕ ਐ, ਉਹਨਾ ਚਿਰ ਨੂੰ ਆਈ ਜਾਂਦੀ ਬਤੀ
ਹਾਂ
ਇੰਨਾ ਚਿਰ ਤੇ ਕੱਟਦੀ ਨਹੀਂ
ਹੂ, ਓ ਤੇ ਹੈ, ਹੋਰ ਚਾਹ ਪੀਲੀ?
ਨਹੀਂ ਬਨਾਉਣੀ ਆ, ਨਾ ਕੇ ਆਏ ਹੁਣੇ। ਨਾ ਨੀ ਸੀ। ਤੇ, ਤੇ ਬਣਾਉਨੀ ਆ ਤਾਂਂ ਮੈਂ ਕਿਹਾ ਚੱਲ, ਗੱਲ ਕਰ ਲਈਏ, ਫਿਰ ਬਣਾਉਨੀ ਚਾਹ, ਟਾਈਮ ਤੇ ਹੋ ਗਿਆ ਚਾਹ ਦਾ।
ਹਾਂ, ਇਹ ਵੀ ਮੈਨੂੰ ਕਹਿਣ ਡਏ ਹੀ, ਚਾਅ-ਚਾਅ ਉਹੀ ਸਾਢੇ ਤਿੰਨ ਤੋਂ ਬਾਦ ਚਾਲੂ ਹੋ ਜਾਂਦੇ ਆ। ਚਾਅ, ਚਾਅ ਦਾ ਰੇਡੀਓ।
ਕਿੰ ਰੋਟੀ ਅੱਜ ਖਾਧੀ ਨੀ, ਤੇ ਕਹਿੰਦੇ ਚਾਆ ਬਣਾ ਦੀ ਤੇ ਮੈਂ ਠੀਕ ਆ, ਹੁਣੇ ਬਣਾਦਾ, ਕਹਿੰਦੇ ਨਹੀਂ। ਠਹਿਰ ਕੇ ਬਣਾ ਲਈ, ਉਹ ਠਹਿਰ ਕੇ, ਫੇਰ ਥੋੜ੍ਹੀ ਦੇਰ ਮੈਂ ਸੌਗੀ।
ਅੱਛਾ!
ਫੇਰ ਓ ਜੇ-ਸੀ-ਬੀ ਵੇਖਣ ਲੱਗ ਗਏ ਬਾਰ। ਏਦਾਂ ਹੀ ਕਰਦੇ, ਕਰਦੇ ਟੈਮ ਪਾਰ ਹੋ ਗਿਆ। ਚਾਰ ਦਾ ਟਾਈਮ ਹੋ ਗਿਆ ਹੁਣ।
ਹਾਂ। ਹਾਂ ਇਹ ਸਾਡਾ ਵੀ ਹੋ ਗਿਆ, ਚਾਅ ਦੇ ਟਾਈਮ ਓਹੀ ਲਗੇ ਹੋਏ ਸੀ। ਮੈਂ ਚੱਲ ਬਣਾਨੀ ਆ ਦੋ ਮਿੰਟ ਰੁਕ ਜਾਓ, ਮੈਂ ਕਿਹਾ ਉੱਠਣਾ ਆ ਮੈਂ ਕਿਹਾ ਇਹਨਾਂ ਨੂੰ। ਟਿਊਸ਼ਨ ਘਲਾਉਣਾ ਵਾਂ, ਫੇਰ ਉੱਠੂੰਗੀ ਇੱਕੋ ਵਾਰੀ, ਫਿਰ ਬਣਾਉਂਨੀ ਆ, ਸੋਣਾ ਤੇ ਹੋਈ ਤੇ ਅੱਜ ਸਕੂਲ ਵੈਸੇ ਛੁੱਟੀ ਸੀ ਤੇ ਲੇਟ ਹੀ ਉੱਠੇ ਹਾਂ ਅੱ
ਅੱਛਾ।
ਲੇਟ। ਕਿੰਨੇ ਵਜੇ ਹੋਈ, ਸਾਡੇ ਸੱਤ - ਸਾਢੇ ਸੱਤ ਵਜੇ ਉਠੇ।
ਹਾਂ, ਸਹੀ ਵੀ ਤਾਂ ਜੋ ਤੜਕੇ ਦਾ ਮੀਂਹ ਚਾਲੂ, ਦੋ ਘੰਟੇ ਚੰਗਾ ਵਰਿਆ ਰੀਜਾ ਨਾ ਹੀ। ਤੇ ਫੇਰ ਉਹੀ ਲੰਮੇ ਪੈ ਗਈ ਮੈਂ ਵੀ। ਮੈਂ ਕੀ ਕਰਨਾ ਹੁਨ ਮੀਂਹ ਚ ਹੱਟ ਹੀ ਜਾਵੇ ਫੇਰ ਹੀ ਉੱਠਾਂ। ਫੇਰ ਬੰਦ ਹੋਇਆ ਤੇ ਫੇਰ ਉੱਠੀ। ਬਰਾਂਡਾ ਪੂਰਾ ਪਾਣੀ -ਪਾਣੀ ਹੋ ਗਿਆ ਸੀ ਪੋਚਾ ਪਾਚਾ ਮਾਰਿਆ ਕੱਢ ਕੇ ਪਾਣੀ। ਵਾਸ਼ਰ ਇੱਧਰ ਸੀ ਏਧਰ ਦੀ ਸੀ, ਪੂਰਾ ਪਾਣੀ ਬਰਾਂਡੇ 'ਚ
ਹਾਂ। ਇੱਕ ਤੇ ਵੱਡੀ ਦੇ ਹੀ ਪਤਾ ਨੀ ਮੂੰਹ 'ਚ ਛਾਲੇ, ਕਹਿੰਦੀ ਲੋਲੀਪੋਪ ਖਾਇਆ ਉਹਦੇ ਬਾਅਦ ਹੋਇਆ ਪੂਰੇ ਜੀਬ 'ਚ ਚਿੱਟੀ, ਚਿੱਟੀ ਜੀਬ ਹੋਈ ਪਈ ਛਾਲਿਆਂ ਵਰਗੂ।
ਹਾਏ ਹਾਏ ਤਾਂਹੀ ਉਹ ਤਾਂ ਮਨਾ ਕਰਦੇ ਕਿ ਨਾ ਖਾਇਆ ਕਰੋ, ਨਾ ਖਾਇਆ ਕਰੋ ਗੰਦ
ਉਹੀ ਤਾ ਹੁਣ ਪਰੇਸ਼ਾਨ ਹੋਣ ਡਈ ਆ, ਫੇਰ ਦਿੱਤਾ ਹੀ ਨੂਨ ਪਾਣੀ ਕੋਸਾ ਕਰਕੇ ਮਤਲਬ ਕਰ ਕੁੱਲੇ ਏਦੇ ਨਾਲ, ਕਹਿਣ ਡਈ ਜਲਣ ਡਿਆ, ਜਲਣ ਡਿਆ ਕਰਨ ਡਈ। ਮੈਂ ਹੋਰ ਹੁਣ ਮਨਾ ਕੀਤਾ ਓਹੀ ਮੈਂ ਕਿਹਾ ਲੋਲੀਪੋਪ ਨੀ ਖਾਣਾ ਆਲਤੂ- ਫਾਲਤੂ
ਅਰੇ ਬਾਹਰ ਦਾ ਖਾਓ ਹੀ ਨਾ, ਹੁਣ ਤੇ ਗਰਮੀ ਨਾ ਉਂਝ ਹੀ ਸੜਨ ਡਿਆ ਸਮਾਨ ਸਾਰਿਆਂ ਦਾ, ਖਰਾਬ ਹੋਣ ਡਿਆ ਹੁਣ ਤੇ ਹੋਰ ਨੀ
ਆ ਵੀ ਹੋਰ ਡੁਪਲੀਕੇਟ ਹੀ ਲਿਆਉਂਦਾ ਸਭ ਚੀਜ਼ਾਂ। ਆਹ ਜਿੜਾ ਲਾਗੇ ਦੁਕਾਨ ਵਾਲਾ ਹੈਗਾ ਵਾ, ਸਹੀ ਲਿਆਉਂਦਾ ਨੀ ਆ। ਹਾਂ, ਔਰ ਲੈਂਦਾ ਵੀ ਨੀ ਨਾ ਕੋਈ ਇੱਥੇ, ਚੰਗੀ ਚੀਜ਼ ਕੋਈ ਲੈਂਦਾ ਵੀ ਨੀ ਆ।
ਹਮ।
ਕਹਿਨ ਹਾਂ, ਉਹੀਓ ਲੈ ਕੇ ਆਈ ਪਤਾ ਨੀ ਖਾਈ ਉ ਦੀ ਮੰਮੀ ਉਹ ਥੋੜਾ ਉਹ ਵੀ ਸੀ ਹੂ ਅਜੀਬ ਜਿਆ ਵੀ ਸੀ, ਖਾਣ ਦੀ ਜਦੋਂ ਮੈਂ ਖਾਣਾ ਜ਼ਰੂਰੀ ਸੀ ਮੈਂ ਜਦੋਂ ਲੱ
ਤੇ ਸੁੱਟਦੇ ਤੂੰ ਆਹੋ, ਨਹੀਂ ਚੰਗਾ ਲੱਗਣ ਡਿਆ ਉਦੋਂ ਸੁੱਟਦੇ।
ਹਾਂ ਇਹ ਤਾਂ ਹੈ। ਅੱਗੇ ਵੀ ਲਿਆਂਦਾ ਤੇ ਕਚਰਾ ਜਾ ਸੀ ਸੁੱਟਾ ਆਇਆ ਸੀ ਇਹਦੇ ਕੋਲ
ਅੱਛਾ।
ਠੀਕ ਹੈ ਫੇਰ ਲਗਾਉਂਦੀ ਆ ਥੋੜੀ ਦੇਰ ਚ ਫੇਰ ਟਿਊਸ਼ਨ ਇਹਨਾ ਨੂੰ